ਹੈਲੋ ਹੈਲੋ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਫਸਟ ਕਲਾਸ, ਤੁਸੀਂ ਦੱਸੋ ਬਸ ਲੇਠੇ ਹੋਏ ਆ।
ਹੋ ਆਓ ਪੋਂਂਟੇ ਲੈ ਚਲੀਏ ਘੁਮਾ ਫਿਰਿਆ ਲਈਏ
ਅੱਛਾ ਜੀ, ਪੋਂਟੇ ਦਾ ਇਤਿਹਾਸ ਈ ਦੱਸ ਦੋ।
ਪੋਂਟੇ ਦਾ ਪੋਂਟੇ ਇਤਿਹਾਸ ਤਾਂ ਮਹਾਰਾਜਾਏ ਆਪਣਾ ਗੁਰੂ ਗੋਬਿੰਦ ਸਿੰਘ ਨੇ ਵਿਸਾਇਆ ਪੋਂਟਾ ਸ਼ਹਿਰ।
ਅੱਛਾ ਜੀ।
ਹਾਂ, ਭੇ ਪਹਾੜੀ ਤੇ ਸੀ ਨਾ ਤੇ ਮਹਾਰਾਜ ਮਹਾਰਾਜਾ ਇਥੋਂ ਆਏ ਨਾ, ਆਪਣਾ ਅਨੰਦਪੁਰ ਸਾਹਿਬ ਤੋਂ ਇਥੋਂ ਪਟਨਾ ਸਾਹਿਬ ਤੋਂ
ਹਾਂਜੀ -ਹਾਂਜੀ।
ਪਟਨਾ ਸਾਹਿਬ ਤੂੰ ਆ ਕੇ, ਪਹਿਲਾਂ ਹੀ ਵਸਾਇਆ ਪੋਨਟਾ
ਅੱਛਾ ਜੀ, ਮਲ ਓਧਰੋਂ ਸਿੱਖ ਏਧਰ ਆਇ ਸੀ।
ਹਾਂ, ਪਟਨਾ ਸਾਹਿਬ ਤੋ ਇਧਰ ਆਏ ਸੀ ਪਹਿਲੇ।
ਹਾਂਜੀ।
ਆ ਕੇ ਫਿਰ ਉੱਥੇ ਪਟ ਪੋਂਟਾ ਵਸਾਇਆ, ਫਿਰ ਇੱਥੇ ਆਪਣਾ ਬਣਾਇਆ, ਆਪਣਾ ਕਿਲਾ ਜਿਹਾ ਤੇ ਇ ਉੱਥੇ ਫੇਰ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਆਏ। ਅਜੀਤ ਸਿੰਘ ਜੀ ਦਾ ਜਨਮ ਹੋਇਆ।
ਅੱਛਾ, ਪੋਂਟਾ ਸਾਹਿਬ ਤੇ ਆਏ।
ਹਾਂਜੀ।
ਅੱਛਾ ਜੀ।
ਅਤੇ ਇੱਥੇ ਆਪਣਾ ਮਹਾਰਾਜ ਨੇ, ਫਿਰ ਤਾਂਾਂ ਇੱਥੇ ਸਾਰੀ ਸੰਗਤ ਵਸਾਇਆ ਆ ਗਈ ਸੀ। ਨਾਲ ਉੱਥੇ ਤੇ ਫੇਰ, ਇੱਥੇ ਪਹਾੜੀ ਰਾਜੇ ਸੀ।
ਪੌਂਟਾ ਸਾਹਿਬ ਦੇ
ਪੋਟਾ ਸਾਹਿਬ ਦੇ ਉਰੇ ਪਰੇ, ਜਿੰਨੇ ਪਹਾੜੀ ਰਾਜ ਸੀ ਉਹ, ਇਹਨਾਂ ਨੂੰ ਚੰਗਾ ਨੀ ਸਮਝਦੇ ਸੀ, ਮਹਾਰਾਜ ਨੂੰ। ਉਹ ਫੇਰ ਯੋਧਾ ਬਣਾਉਂਦੇ ਸੀ, ਯੁੱਧ ਕਰਨ ਦੀਆਂ
ਅੱਛਾ।
ਤੇ, ਆਪਣਾ ਇੱਕ ਵਾਰੀ ਫਿਰ ਇਹਨਾਂ ਨੇ ਯੋਦਾਂ ਸੀਂ ਆਪਣਾ, ਮਹਾਰਾਜ ਨੂੰ ਸੁਨੇਹਾ ਭੇਜਿਆ, ਮਹਾਰਾਜ ਕਹਿੰਦੇ ਕੋਈ ਨੀ। ਜਿਵੇ ਤੁਹਾਡੀ ਮਰਜ਼ੀ।
ਹਾਂਜੀ।
ਫਿਰ ਮਹਾਰਾਜ ਕੋਲ ਨਾ, ਉਸ ਟਾਈਮ ਪਠਾਨ ਆਏ ਸੀ।
ਪਠਾਨ ਅ
ਅਫਗਾਨਿਸਤਾਨ ਤੋਂ ਪਠਾਨ ਆਏ ਸੀ, ਪੰਜ ਸੌ ਪਠਾਨ ਆਏ ਸੀ ਤੇ ਮਹਾਰਾਜ ਨੂੰ ਕਹਿਣ ਲਗੇ, ਅਸੀਂ ਤੁਹਾਡੇ ਕੋਲ ਇੱਥੇ ਰਹਾਂਗੇ। ਬ ਤੁਸੀਂ, ਤੁਹਾਡੀ ਸੈਨਾ ਚ ਭਰਤੀ ਹੋਵਾਗੇ। ਬਈ ਜਦ ਯੁੱਧ ਹੋਇਆ, ਤੇ ਅਸੀਂ ਤੁਹਾਨੂੰ ਵਿਖਾਵਾਂਗੇ, ਅਸੀਂ ਕਿੰਨੇ ਤਕੜੇ ਯੁੱਧੇ ਹੈਗੇ ਹਾਂ।
ਅੱਛਾ ਜੀ।
ਉਹ ਇੱਕ-ਇੱਕ ਡੂਮਬਾ ਮਾਰ ਕੇ ਖਾ ਜਾਂਦੇ ਸੀ, ਇੰਨੇ ਤਕੜੇ ਸੀ ਉਹ। ਡੁਮਬਾ-ਡੁਮਬਾ, ਜਿਵੇਹੀ ਭੇਟ ਹੁੰਦੀ ਏ ਨਾ ਭੇਟ -ਭੇਟ ਹੁੰਦੀ ਨਾ ਜੀਵੇ, ਉਸ ਉਸੇ ਤਰ੍ਹਾਂ ਹੁੰਦਾ ਡੁੱਬਾ ਵੀ।
ਅੱਛਾ ਜੀ।
ਇੰਨੇ -ਇੰਨੇ ਤਕੜੇ ਸੀ ਉਹ, ਮੇ ਕਿਹਾ, ਇੱਕ ਇੱਕ ਡੂੰਬਾ ਮਾਰ ਕੇ ਖਾ ਜਾਂਦੇ ਸੀ। ਤੇ ਓ। ਕਹਿਣ ਲੱਗੇ, ਜਦਣ ਯੁੱਧ ਹੋਇਆ, ਤੁਹਾਨੂੰ ਵਿਖਾਵਾਂਗੇ, ਅਸੀਂ ਕਿੰਨੇ ਯੁੱਧ ਦੇ ਹੈਗੇ ਹ। ਜੀਵੇ ਪਹਾੜੀ ਰਾਜਿਆਂ ਨੇ, ਯੁੱਧਾ। ਤੇ ਆਪਣਾ ਕੀਤਾ ਉੱਥੇ, ਤੇ ਇਹ ਸਾਰੇ ਦੇ ਸਾਰੇ ਪੰਜ ਸੌ ਦੇ ਪੰਜ ਸੌ ਭਜ ਗਏ। ਛੱਡ ਕੇ ਪਹਾੜੀਆਂ ਰਾਜਿਆਂ ਨਾਲ ਮਿਲ ਗੇ, ਉੱਥੇ ਜਾ ਕੇ। ਤੇ ਐ। ਮਹਾਰਾਜ ਦੇ ਹੁਣ ਆਇਆ ਸਨੇਹਾਂ, ਅੱਜ ਇਸ ਤਰ੍ਹਾਂ ਇਹਨਾਂ ਨੇ ਕੀਤਾ, ਮਹਾਰਾਜ ਕਹਿੰਦੇ, ਕੋਈ ਗੱਲ ਨੀ। ਵੇਖਿਆ ਜਾਏਗਾ ਜੇ ਹੋਏਗਾ, ਫੇਰ ਜਿਹੜਾ ਯੁੱਧ ਕਰਨ ਗਏ। ਤੇ ਉੱਥੇ ਆਪਣਾ ਇਹਦਾ ਨਾਂ ਨਾ ਜਿਹੜਾ ਉਹਨਾਂ ਦਾ ਪਠਾਨਣ ਦਾ ਮੁਖੀ ਸੀ, ਹਯਾਦ ਖਾਂ।
ਅੱਛਾ ਜੀ, ਮਤਲਬ ਕੇ ਉਹਨਾਂ ਦਾ, ਉਹ ਵੀ ਨਾਲ ਈ ਸੀ।
ਹਾਂ ਉਹ ਵੀ ਇਹਨਾਂ ਦੇ ਪਠਾਣਾਂ ਦੇ ਨਾਲ ਸੀ, ਹਜ਼ਾਦ ਖਾਨ ਨਾਂ ਸੀ ਉਹਦਾ। ਤੇ ਫੇਰ ਪਹਿਲਾ ਜੁਧ ਜਿਹੜਾ, ਫਿਰ ਉਥੇ ਬੰਗਾਣੀ ਦਾਗ ਹੋਇਆ। ਤੇ ਉੱਥੇ ਫਿਰ ਮਹਾਰਾਜ ਨੇ ਆ ਭੰਗਾਣੀ ਦੀ ਯੁੱਧ, ਪਹਿਲਾ ਜਿਹੜਾ ਮਹਾਰਾਜ ਨੇ ਪਹਿਲਾ ਯੁੱਧ ਕੀਤਾ ਉੱਥੇ। ਤੇ ਹਜ਼ਾਦ ਖਾਂ ਜਿਹੜਾ ਸੀ ਨਾ, ਹਾਂਜੀ ਬੋਲੋ।
ਘਰ, ਮੈਂ ਕਹਿ ਰਿਹਾਂ ਚਾਹ ਤੇ ਬਗਾੜੀ ਸਾਹਿਬ, ਪੰਦਰਾਂ-ਸਤਰਾਂ ਕਿਲੋਮੀਟਰ ਹੈਗਾ, ਇਧਰੋਂ।
ਹਾਂਜੀ-ਹਾਂਜੀ ਇੰਨਾ, ਇ ਇੰਨਾ ਹੈਗਾ ਜੀ।
ਅੱਛਾ ਜੀ।
ਤੇ ਉੱਥੇ ਫੇਰ ਪਹਿਲਾਂ ਯੁੱਧ ਹੋਇਆ ਮਹਾਰਾਜ ਦਾ ਤੇ ਹਯਾਦ ਖਾਂ ਨੂੰ ਇਹਨਾਂ ਨੇ ਮੰਗਾੜਿਆ, ਕਿਰਪਾਲ ਦਾਸ ਨੇ। ਉੱਥੇ ਹਾਂ, ਉੱਥੇ ਨਾਲ ਥੋੜ੍ਹੀ ਦੂਰ ਕਰਕੇ ਡੇਢ-ਦੋ ਕਿਲੋਮੀਟਰ ਦੂਰ ਗੁਰਦੁਆਰਾ ਏ, ਇਹਨਾਂ ਦਾ ਕਰਪਾਲ ਦਾਸ ਦਾ, ਇਹ ਉੱਥੇ ਮਾਤਾ ਸੀ, ਤਪ ਕਰਦੇ ਸੀ ਉੱਥੇ, ਤੇ ਸੇਵਕਾਂ ਨੂੰ ਕਿਉਂ ਬੀ, ਮਹਾਰਾਜ ਨਾਲ ਇਸ ਤਰ੍ਹਾਂ ਦੋਖਾ ਹੋਇਆ, ਪਠਾਨ ਛੱਡ ਕੇ ਚਲੇ ਗਏ ਨੇ ਤੇ ਮਹਾਰਾਜ ਕੋਲ ਨਾ, ਜਿਹੜਾ ਉਹ ਗੋਟਾ ਲਾਂਦੇ ਨਾ। ਗੋਟਾ ਜੀਦੇ ਨਾਲ ਲਾਂਦੇ ਸੋਟਾ ਜਿਹੜਾ।
ਹਾਂਜੀ-ਹਾਂਜੀ ਸਲੋਤਰ ਜਿਹਾ ਕਰ ਲੈਨਾਂ ਏ
ਹਾਂ ਉਹ-ਉਹ ਸੀ ਉਹ ਉਸੇ ਨਾਲ ਲੈ ਕੇ ਚੱਲ ਪਏ ਯੁੱਧ ਕਰਨ ਵਾਸਤੇ ਉਹਨਾਂ ਨਾਲ।
ਅੱਛ-ਅੱਛਾ ਜੀ।
ਤੇ ਉੱਥੇ ਜਾ ਕੇ ਹਯਾਤ ਖਾਨ ਨੂੰ ਬੰਗਾਰਿਆ ਇਹਨਾਂ ਨੇ, ਕਿਰਪਾਲ ਦਾਸ ਨੇ। ਆਹ ਬਾਈ ਤੂੰ ਤਾਂ ਇੰਨੀ ਗੱਦਾਰੀ ਕੀਤੀ, ਆ ਸਾਡੇ ਨਾਲ ਦੋ ਹੱਥ ਕਰ ਫਿਰ ਉਹਨਾਂ ਨੇ ਉਹ ਹਯਾਤ ਖਾਨ ਨੇ ਵਾਰਿਆ ਵਾਰ, ਇਹਨਾਂ ਨੇ ਰੋਕ ਕੇ ਜੋ ਮਾਰਿਆ ਸਿਰ 'ਚ ਸੋਟਾ, ਸਿਰ ਈ ਜਿਵੇਂ ਨਾਰੀਅਲ ਟੁੱਟਦਾ ਇਸ ਤਰ੍ਹਾਂ ਫੋੜ ਕੇ ਪਰੇ ਕੀਤਾ।
ਅੱਛਾ ਜੀ।
ਕਿਰਪਾਲ ਦਾਸ ਨੇ, ਉੱਥੇ ਫੇਰ ਪਹਿਲਾ ਯੁੱਧ ਹੋਇਆ ਪਾੜ੍ਹੀ ਰਾਜਿਆਂ ਨਾਲ। ਤੇ ਉਹਨਾਂ ਦਾ ਈ ਇੱਕ ਯੋਧਾ ਸੀ, ਉਹਦਾ ਨਾ ਮੈਨੂੰ ਯਾਦ ਨੀ ਆ ਰਿਹਾ, ਉਹ ਬੜਾ ਤਗੜਾ ਤੀਰ ਅੰਦਾਜ਼ ਸੀ ਉਹ। ਤੇ ਤੀਰ ਚਲਾਂਦਾ ਸੀ।
ਹਾਂਜੀ।
ਤੇ ਉਹੀ ਫਿਰ ਆਪਣਾ, ਜਿਹੜਾ ਮ ਯੁੱਧ ਚਾਲੂ ਹੋਇਆ ਤੇ ਸਾਹਮਣੇ ਆਇਆ ਮਹਾਰਾਜ ਦੇ, ਓਈ ਮਹਾਰਾਜ ਕੋਲ ਦੋਖਾ ਦੇ ਕੇ ਗਿਆ ਸੀ, ਉਹ ਵੀ ਮਹਾਰਾਜ ਦੇ ਨਾਲ ਸੀ ਪਹਿਲੇ।
ਅੱਛਾ ਜੀ।
ਉਹ ਵੀ ਦੋਖਾ ਦੇ ਕੇ ਗਿਆ ਸੀ ਮਹਾਰਾਜ ਨੂੰ, ਉਹ ਫਿਰ ਮਹਾਰਾਜ ਨੇ ਕਿਹਾ ਕੋ ਬੈ ਤਾਂ ਆਪਣੇ ਕੋਲੋਂ ਪਾਲਿਆ ਤੂੰ ਦੋਖਾ ਕੀਤਾ, ਬ ਕੋਈ ਗੱਲ ਨੀ। ਜਿਵੇਂ ਤੇਰੀ ਮਰਜ਼ੀਂ, ਹੁਣ ਤੂੰ ਯੁੱਧ ਕਰਨ ਆਇਆ ਪਹਿਲਾ ਮੌਕਾ ਅਸੀਂ ਤੈਨੂੰ ਦੇਨੇ ਆ।
ਹਮ, ਪਹਿਲੇ ਤੂੰ ਚਲਾ ਤੀਰ।
ਪਹਿਲੇ ਤੂੰ ਚਲਾ ਤੀਰ, ਉਹ ਆਪਣੇ-ਆਪ ਨੂੰ ਬੜਾ ਜੋਧਾ ਸਮਝਦਾ ਸੀ, ਕਹਿੰਦਾ ਮੇਰੇ ਇੱਕੋ ਤੀਰ ਨਾਲ ਮੈਂ ਖ਼ਤਮ ਕਰਦਾਂ ਗਾ ਇਹਨਾਂ ਨੂੰ, ਤੇ ਮਹਾਬਾਜ ਨੇ ਕਿਹਾ ਚਲਾ ਬਈ ਤੀਰ, ਤੀਰ ਚਲਾਇਆ ਉਹਨੇ, ਤੇ ਪਹਿਲਾ ਤੀਰ ਜਾ ਕੇ ਨਾ, ਘੋੜੇ ਦੀ ਕਾਠੀ ਨੂੰ ਵਜਿਆ ਜਾ ਕੇ
ਅੱਛਾ ਜੀ।
ਉਹ ਬੜਾ ਹਰਿਆਨ ਹੋਇਆ, ਕਹਿੰਦਾ ਮੇਰਾ ਅੱਜ ਤੱਕ ਨਿਸ਼ਾਨਾ ਕਦੀ ਖਾਲੀ ਗਿਆ ਨੀ ਏ ਕਿ ਚਕਰ ਏ ਸੋਚਾਂ ਚ ਪੈ ਗਿਆ ਤੇ ਮਾਰਾਜ ਵੱਸਣ ਲੱਗ ਗੇ। ਕੈੰਂਦੇ ਨ ਕੀ ਗੱਲ ਨਿਸ਼ਾਨਾ ਖਾਲੀ ਚਲੇ ਗਏ ਚੱਲ ਇੱਕ ਵਾਰ ਹੋਰ ਕਰ ਫਿਰ ਹੋਰ ਖੁਸ਼ ਹੋ ਗਿਆ ਮਤਲਬ ਲੈ ਮੌਕਾ ਮਿਲ ਗਿਆ ਮਾਰਨ ਦਾ ਹਾਂ ਓਨੇ ਮਾਰਿਆ ਫੇ ਤੀਰ ਮਾਰਿਆ ਉਹ ਮਹਾਰਾਜ ਦੇ ਕੰਮ ਦੇ ਕੋਲੋਂ ਨਿਕਲ ਗਯਾ ਫਿਰ ਸੋਚ ਬੈ ਗਿਆ ਏ ਤਾਂ ਬੜਾ ਹੀ ਮਾੜੀ ਗੱਲ ਹੋ ਗਈ ਬਾਈ। ਮੇਰਾ ਤੀਰ ਨਿਸ਼ਾਨਾ ਕਦੇ ਤਾਂ ਖਾਲੀ ਨੀ ਗਿਆ ਦੂਜਾ ਵਾਰ ਮੇਰਾ ਖਾਲੀ ਚਲਾ ਗਯਾ। ਮਾਰਾਜ ਫਿਰ ਮੁਸਕਰਾਣ ਲੱਗੇ ਕੈਣ ਲੱਗੇ ਕੀ ਗੱਲ ਘਬਰਾ ਗਯਾ। ਤੀਰ ਖਾਲੀ ਚਲਾ ਗਯਾ ਤੇਰਾ ਸੋਚਾ ਚ ਪੈ ਗਯਾ। ਤੇ ਕੈਣ ਲੱਗਾ ਚਲੋ ਬਾਰ ਆ ਐਨੇ ਕੇਹਾ ਚੱਲ ਇੱਕ ਵਾਰ ਹੋਰ ਕਰ ਤੂੰ।
ਤਿੰਨ ਵਾਰ ਤਿੰਨ ਚਾਂਸ ਦਿੱਤੇ ਮਾਰਾਜ ਨੇ।
ਮੌਕਾ ਦਿੱਤਾ ਮਹਾਰਾਜ ਨੇ ਤੀਜਾ ਮੌਕਾ ਫੇਰ ਓ ਓਨੇ ਤੀਰ ਮਾਰਿਆ ਮਹਾਰਾਜ ਨਾ ਜਿੱਥੇ ਬੈਲਟ ਬਣਦੇ ਅਨ ਉੱਥੇ ਜਾ ਕੇ ਵਜਆ ਹੈ ਮੀ ਮਾੜੀ ਸੂਈ ਚੁੱਬੀ। ਮਹਾਰਾਜ ਕਹਿਣ ਲੱਗੇ ਬਸ ਤੇਰਾਾਂ ਤਿੰਨ ਵਾਰ ਹੋ ਗਏ ਹੁਣ ਸਾਡਾ ਵਾਰ ਸੰਭਾਲ ਦੀ। ਮਾਰਜ ਨੇ ਵਾਰ ਤੀਰ ਚਲਾਇਆ ਇਹਨੇ ਸਾਰਾ ਆਪਣੇ ਆਪ ਨੂੰ ਲੋਹੇ ਤੋਂ ਪਰਿਆ ਈਦੇ ਨਾਲ ਕਵਚ ਪਾਏ ਇਥੇ ਬਾਹ ਇਹ ਕਹਿੰਦੇ ਮੈਂ ਮੇਰੇ ਕੋਲ ਤਾਂ ਤੀਰ ਵੀ ਨੀ ਲੱਗ ਸਕਦਾ ਮੈ ਸਾਰਾ ਲੋਏ
ਹਾਂ ਬਈ ਕਯਾ ਬਈ ਕਿੱਧਰੋਂ-ਕਿੱਧਰੋਂ ਬਈ ਕਿੱਧਰੋਂ ਮਾਰੇਗਾ ਤੂੰ ਤੀਰ ਬਈ ਸਾਰਾ ਤੇ ਮੈ ਲੋਏ ਨਾਲ। ਜੜੇਯਾ ਹੋਯਾ।
ਹਾਂ। ਫੇਰ ਮਹਾਰਾਜ ਨੇ ਮਰਿਆ ਤੀਰ ਕੰਨ ਦੇ ਕੋਲੋਂ ਜੇੜਾ ਪਾਸਾ ਕੁਮਾਇਆ ਮਹਾਰਾਜ ਜੋ ਮਾਰਿਆ ਤਨ ਥੋੜ੍ਹੀ ਜਗਾ ਖਾਲੀ ਆਰ-ਪਾਰ ਕਰਤਾ ਕੰਨ ਦੇ ਕੋਲੋਂ। ਡਿੱਗਿਆ ਘੋੜੇ ਕੋ ਸਾਰੀ ਸੈਨਾ ਬਜ ਗਈ ਛੱਡ ਕੇ। ਤੇ ਮਹਾਰਾਜ ਉੱਥੇ ਫੇਰ ਸ਼ਬਦ ਉਜਾਰਿਆ ਜਿੱਤ ਗੇ ਉੱਥੇ ਜੁਧ ਜਿੱਤੇ। ਓਥੇ ਛਪੇ ਬਈ ਜੀਤ ਮੇਰੀ ਕਿਰਪਾ ਕਾਲ ਤੇਰੀ। ਤੇਰੀ ਕਿਰਪਾ ਦੇ ਨਾਲ ਅਸੀਂ ਯੁੱਧ ਜਿੱਤੇ ਆ ਫੇਰ ਮਹਾਰਾਜ ਪੋਂ ਨਾ ਸਾਹਿਬ ਆਏ ਵਾਪਸੀ ਯੁੱਧ ਜਿੱਤ ਕੇ ਤੇ ਉੱਥੇ ਫੇਰ ਆਪਣਾ ਮਾਰਚ ਵੱਡੇ ਸਾਹਿਬਜ਼ਾਦੇ ਦਾ ਜਨਮ ਦਿਨ ਜਨਮ ਹੋਯਾ। ਬਾਬਾ ਅਜੀਤ ਸਿੰਘ ਜੀ ਦਾ ਤੇ ਫੇਰ ਮਹਾਰਾਜ ਨੇ ਉੱਥੇ ਉਸੇ ਟੈਮ ਨਾਮ ਰੱਖਿਆ ਅਜੀਤ ਬਸ ਜੁੱਧ ਜਿੱਤ ਗਿਆ ਇਹਦਾ ਨਾਂ ਅਜੀਤ ਰੱਖਣਾ।
ਅੱਛਾ ਜੀ ਅ ਮਤਲਬ ਕਿ ਜੋ ਅੱਛਾ ਤਾਂ ਏਨਾਂ ਦਾ ਨਾਮ ਰੱਖਿਆ ਗਯਾ ਅਜੀਤ। ਤੇ ਉਸ ਤੋਂਹ ਜੇ ਜੇੜੀ ਆ ਨਹਿਰ ਜਾ ਰਹੀ ਏ ਐ ਤਾਂ ਕੀ ਉਹ ਹੈਗਾ ਜੀ ਇਤਿਹਾਸ ਜੇੜੀ ਨਾ ਪੋਂਟਾ ਸੈਬ ਦੇ ਨਾਲ ਨੈਰ ਜੀ ਜਾ ਰੀ ਏ।
ਨੈਰ ਜੇੜੀ ਯਾ ਰੀ ਹੈ ਨਾ ਨੈਰ ਨਾ ਬੜੀ ਰੋਲਾ ਪਾਂਦੀ ਜਾਂਦੀ ਆਈ। ਪੂਰੀ ਪੂਰੀ ਭਰ ਕੇ ਚੱਲਦੀ ਜਮੁਨਾ ਅਸੀਂ ਆਪਣੀ ਅੱਖਾਂ ਨਾਲ ਵੇਖੀ ਦੀ ਏ।
ਅੱਛਾ ਜੀ।
ਹਾਂਜੀ ਮੈਂ ਆਪਣੇ ਅੱਖਾਂ ਨਾਲ ਵੇਖੀ ਨੈਣ ਪੂਰੀ ਭਰੀ ਜਲਦੀ ਤੋੜ-ਤੋੜ ਐ ਕਨਾਰੇ ਤੋਂ ਲੈ ਕੇ ਓ ਕਿਨਾਰੇ ਤੱਕ ਪੂਰਾ ਪਾਣੀ ਭਰਿਆ ਹੁੰਦਾ ਈ ਤੇ ਪਾਣੀ ਛਾਂ-ਛਾਂ ਕਰਦਾ ਜਾਂਦਾ ਇੱਥੋਂ ਤੇ ਮਾਰ ਫਿਰ ਜੇੜਾ ਬੈੰਦੇ ਨੇ ਆਪਣੇ ਨੇਤਨਮ ਤੇ ਓ ਫਿਰ ਡਿਸਟਰਬ ਵਾਲਾ ਕੰਮ ਹੁੰਦਾ ਈ ਥੋੜੀ ਜਿ ਜਿਹੀ ਦਿੱਕਤ ਹੁੰਦੀ ਆਈ ਫੇਿਰ ਮਹਾਰਾਜ ਨੇ ਫਿਰ ਕਿਆ ਤੂੰ ਉੱਥੋਂ ਨਿਕਲਣੀ ਏ ਥੋੜ੍ਹੀ ਆਰਾਮ ਨਾਲ ਨਿਕਲੀ ਕਰ- ਕੈਣ ਲੱਗੇ ਕੋਈ ਗੱਲ ਨੀ ਫੇਰ ਓਥੋਂ ਦੀ ਲੈ ਕੇ ਆਰਾਮ ਨਾਲ ਨਿਕਲਦੀ ਏ ਜਮਨਾ। ਤੇ ਬਾਕੀ ਪਿੱਛੋਂ ਪੂਰੀ ਜ਼ੋਰ ਜ਼ੋਰ ਦੀ ਆਵਾਜ਼ਾਂ ਆਉਂਦੀਆਂ ਪਾਣੀ ਦੀਆਂ ਛਾਂ ਛਾਂ ਕਰਦੀਆਂ ਜਿਵੇ ਗੁਰਦੁਆਰੇ ਕੋਲ ਆਉਂਦੀ ਉੱਥੇ ਸ਼ਾਂਤ ਹੋ ਜਾਂਦੀ ਫੇਰ।
ਸ਼ਾਂਤ ਅੱਗੇ ਤੁਸੀਂ ਗੁਰਦੁਆਰੇ ਥੋੜ੍ਹੀ ਅੱਗੇ ਜਾਓਗੇ ਨਾ ਉੱਧਰ ਹੀ ਬੜੀ ਤੇਜ਼ ਵਾਜ ਜਾਦੀ ਜੇ ਬਈ ਸਾਰਾ ਰੋਲਾ ਐਵੇਂ ਲੱਗਦਾ ਸਾਰੀ ਵਾਜ ਈ ਇੱਧਰ ਮਹਾਰਾਜ ਨੇ ਭੇਜ ਤੀ ਏ।
ਹਾਂ ਫੇਰ ਉੱਥੇ ਇੱਕ ਹੋਰ ਗੁਰਦੁਆਰਾ ਹੈਗਾ ਪੋਡਾ ਸਾਹਿਬ ਉਹ ਸ਼ੇਰ ਕਾ
ਸ਼ੇਰਗਾ ਉਹ
ਉਹੀ ਜਿਦਾ ਉੱਥੇ ਬੰਗਾਣੀ ਜਾਓ ਨਾ ਬੰਗਾਣੀ ਸਾਹਿਬ ਦਾ ਗੁਰਦੁਆਰਾ ਬਣਿਆ ਤੇ ਉੱਥੇ ਰਸਤੇ ਚ ਜਾਂਦਾ ਉਹ
ਅੱਛਾ ਜੀ।
ਹਾਂ ਉੱਥੇ ਮਹਾਰਾਜ ਨੇ ਫੇਰ ਸ਼ੇਰ ਦਾ ਸ਼ਿਕਾਰ ਕੀਤਾ ਉਹ ਸ਼ੇਰ ਸੀ ਉੱਥੇ ਤੇ ਉਹ ਜਿਹੜੇ ਪਿੰਡ ਵਾਲੇ ਸੀ ਉਹਨਾਂ ਨੇ ਆ ਗਿਆ। ਸ਼ੇਰ ਆਦਾ ਏ ਤੇ ਮਾਰ ਕੇ ਚਲਾ ਜਾਂਦਾ ਬਸ ਤੇ ਮਾਰੇ ਕੋਲਜ ਚ ਹੀ ਦੇਖਦੇ ਆ ਰਹੇ ਫਿਰ ਮਹਾਰਾਜ ਉਥੇ ਗਏ ਤੇ ਸ਼ੇਰ ਨੇ ਹਮਲਾ ਕੀਤਾ ਮਹਾਰਾਜ ਨੇ ਡਾਲ ਨਾਲ ਰੋਕ ਕੇ ਮਾਰੀ ਕਿਰਪਾਂਨ ਵਿੱਚੋਂ ਦੋ ਕਰਤਾ। ਉੱਥੇ ਫੇਰ ਸ਼ੇਰ ਉਧਾਰ ਹੋਇਆ ਫਿਰ ਉ ਤਾਂ ਫਿਰ ਉੱਥੇ ਗੁਰਦੁਆਰੇ ਦਾ ਨਾਮ
ਸ਼ੇਰ ਗਾਨ ਹੋਰ ਵੀ ਹੋਣਗੇ ਨੇੜੇ ਤੇੜੇ ਗੁਰਦੁਆਰੇ
ਹਾਂ ਅੱਗੇ ਹੋਰ ਵੀ ਹੈ ਇੱਕ ਉਹ ਤੀਰ ਤੀਰ ਘਟਨਾ ਉੱਥੇ ਜਿੱਥੋਂ ਮਹਾਰਾਜ ਨੇ ਤੀਰ ਮਾਰੇ ਉਹਨੂੰ ਯਾਦ ਜਿਹੜੇ ਯੋਧੇ ਨੂੰ। ਮੁਸਲਮਾਨਾਂ ਤੇ ਜਿਹੜਾ ਕੰਦਿਆਰ ਪਾ ਰਿਹਾ ਸੀ ਉੱਥੇ ਤੀਤ ਗੜੀ ਨਾਅ ਹੈ।
ਅੱਛਾ ਜੀ। ਉੱਧਰ ਤਾਂ ਮਤਲਬ ਜਿੱਧਰ ਜਿੱਧਰ ਗੁਰੂ ਮਹਾਰਾਜ ਗਏ ਨੇ ਉੱਧਰ ਸਾਰੇ ਉਹ ਹੈਗੇ ਨੇ ਨਿਸ਼ ਗੁਰਦੁਆਰੇ ਬਣ ਗਏ ਨੇ।
ਤੇ ਉਹਨਾਂ ਦੇ ਫੇਰ ਜਿਸ ਟਾਈਮ ਉਹ ਪਹਿਲਾ ਯੁੱਧ ਹੋਇਆ ਤੇ ਉਹਨਾਂ ਦੇ ਕੋਲ ਮਹਾਰਾਜ ਦੇ ਕੋਲ ਨਾ ਪੀਰ ਬੁੱਧੂ ਸ਼ਾਹ ਸੀ।
ਹਾਂਜੀ ਹਾਂਜੀ ਉਹਨਾਂ ਦਾ ਪਰੇ ਬਣਿਆ ਹੋਇਆ
ਹਾਂ ਉਹ ਬੜੀ ਪਹਾੜੀ ਦੇ ਉੱਪਰ ਹਾਂ ਹੋ ਆਏ ਹ ਅਸੀਂ ਇੱਕ ਵਾਰੀ ਬੜੀ ਪਹਾੜੀ ਦੇ ਉੱਪਰ ਹੈਗਾ। ਤੇ ਉਹਨਾਂ ਦੇ ਫਿਰ ਸਾਰਾ ਪਰਿਵਾਰ ਖਤਮ ਹੋ ਗਿਆ ਯੁੱਧ ਦੇ ਵਿੱਚ। ਬੱਚੇ ਜਿੰਨੇ ਸੀ ਮੈਂ ਪਤਾ ਹਾਂ ਭਰਾ ਵੀ ਸੀ ਉਹ ਸਾਰੇ ਸ਼ਹੀਦ ਹੋ ਗਏ ਉੱਥੇ ਜੋਧੇ ਪਹਿਲੇ ਯੁਧ ਚ ਤੇ ਮਹਾਰਾਜ ਕੋਲ ਆਏ ਜਦੋ ਯੁਧ ਖਤਮ ਹੋਇਆ ਤੇ ਮਹਾਰਾਜ ਇਜਾਜ਼ਤ ਦਿਓਸੀਂ ਵਾਪਸ ਜਾਈਏ ਸਡੋਰੇ ਦਾ ਪੀਰ ਸੀ ਨਾ ਓਹ
ਅੱਛਾ ਜੀ।
ਸਡੋਰੇ ਰਹਿੰਦਾ ਸੀ ਉਹ ਤੇ ਮਹਾਰਾਜ ਨਾਲ ਪ੍ਰੇਮ ਸੀ ਉਹਦਾ ਫੇਰ ਉਹ ਮਹਾਰਾਜ ਜ ਆ ਕੇ ਉੱਥੇ ਲੜਿਆ ਉਹਨਾਂ ਦਾ ਮੁਗਲਾਂ ਨਾਲ ਪਹਾੜੀ ਰਾਜਾ ਨਾਲ ਉਹ ਫੇਰ ਬੱਚੇ ਸ਼ਹੀਦ ਹੋ ਗਏ ਮਹਾਰਾਜ ਫੇਰ ਮੈਂ ਤੁਹਾਡੇ ਣਾ ਹੁਣ ਇਜਾਜ਼ਤ ਦਿਓ ਸਾਨੂੰ ਜਾਈਏ ਮਹਾਰਾਜ ਕਹਿੰਦੇ ਤੁਹਾਡ ਸਾਰਾ ਪਰਿਵਾਰ ਜੋਦੇ ਸ਼ਹੀਦ ਹੋ ਗਿਆ ਕਹਿੰਦੇ ਕਹਿੰਦੇ ਕੋਈ ਗੱਲ ਨਹੀਂ ਮਹਾਰਾਜ ਤੁਸੀਂ ਆਪ ਹੀ ਜਾਣੀ ਜਾਣ ਹੋ ਫਿਰ ਮਹਾਰਾਜ ਨੇ ਉਹਨਾਂ ਨੂੰ ਆਪਣੀ ਇੱਕ ਦਸਤਾਰ ਦੇ ਨਾਲ ਕੇਸਾਂ ਦੇ ਵਾਲ ਦਿੱਤੇ
ਅੱਛਾ ਜੀ।
ਉਹ ਸਡੋਰੇ ਦੇ ਪੀਰ ਉਹ ਫੇਰ ਲੈ ਕੇ ਇੱਥੇ ਸਡੋਰੇ ਗੁਰਦੁਆਰਾ ਹੈ ਉਹਨਾਂ ਦਾ ਵੀ ਬਣਿਆ ਦਾ। ਕੱਬਰ ਕੱਬਰ ਵੀ ਬਣੀ ਐ ਬੁੱਧੂ ਸ਼ਾਹ, ਉੱਥੇ ਕੱਬਰ ਵੀ ਬਣੀ ਐ। ਇਸ ਦੀ ਬੁੱਧੂ ਸ਼ਾਹ ਦੀ।
ਤੇ ਪੀਰ ਬੁੱਧੀ, ਪੀਰ ਬੁੱਧ ਸ਼ਾਹ ਦਾ ਪੋਂਟਾ ਸਾਹਿਬ ਵਿੱਚ ਹੈਗਾ, ਉਹ ਕਾਫ਼ੀ ਉੱਪਰ ਚੜ੍ਹ ਗਏ।
ਪਰ ਉਹ ਬਣਾ ਕੇ ਨਾ ਸਮਾਧ ਬਣਾ ਰੱਖੀਏ, ਪਰ ਉਹ ਪੀਰ ਬੁੱਧੂ ਸ਼ਾਹ ਦੀ ਨੀ ਹੈਗੀ। ਕਿਸੇ ਹੋਰ ਦੀ ਐ, ਤੇ ਨਾ ਨਾ ਨਾ ਲੈਂਦੇ ਨੇ ਹਾਂ ਨਾ ਲੈਂਦੇ ਨੇਂ ਪੀਰ ਬੁੱਧੂ ਸ਼ਾਹ ਦੀ, ਉਹਦੀ ਨੀ ਐ, ਕਿਸੇ ਹੋਰ ਦੀ ਹੈਗੀ ਐ।
ਅੱਛਾ ਅੱਚਾ ਚਾ, ਮੈਂ ਵੀ ਗਿਆ ਇੱਕ ਦੋ ਵਾਰੀ।
ਮੈਨੂੰ ਨਾਂ ਯਾਦ ਨੀ ਆ ਰਿਹਾ, ਮੈਂ ਇੱਕ ਵਾਰੀ ਹੋ ਕੇ ਆਇਆ ਸੀ, ਤੇ ਮੈਂ ਦੇਖਿਆ ਸੀ। ਤੇ ਉਹ ਆਪਣਾ ਕਿਸੇ ਹੋਰ ਦੀ ਐ, ਉਹਦੀ ਨੀ ਹੈਗੀ। ਕਿਆ
ਚਲੋ ਠੀਕ ਐ ਫੇਰ।
ਹਾਂਜੀ ਕੋਈ ਨੀ ਫੇਰ ਕਿਸੇ ਟਾਈਮ ਕਰਨਾ ਆ ਗਲ ਜੀ, ਸਤਿ ਸ੍ਰੀ ਅਕਾਲ ਜੀ।